ਹੈਲੋ
ਹਾਂਜੀ, ਸਸ ਸ੍ਰੀ ਕਾਲ ਮੈਮ।
ਸਤਿ ਸ੍ਰੀ ਅਕਾਲ। ਵਧੀਆ, ਤੁਸੀਂ ਸੁਣਾਓ।
ਮੈਂ ਵੀ ਵਧੀਆ, ਕੀ ਕਰ ਰਹੇ ਸੀ।
ਕੁਛ ਨੀ ਬਸ ਬੈਠੇ ਹੀ ਸੀ, ਹਾਂਜੀ।
ਵਧੀਆ।
ਹਾਂਜੀ-ਹਾਂਜੀ ਵਧੀਆ।
ਓਕੇ, ਹੋਰ ਰੋਟੀ ਬਨਾ ਲੀ ਤੁਸੀ।
ਹਾਂਜੀ ਮੰਮੀ ਬਨਾਂਦੇ ਪੇ ਸੀ।
ਅੱਛਾ।
ਹਾਂਜੀ।
ਹੋਰ, ਤੁਸੀਂ ਕੀ ਕਰਦੇ ਪੇ ਸੀ।
ਕੁਛ ਨੀ ਬਸ ਬੈਠੇ ਹੀ ਸੀ ਤੁਹਾਡਾ ਫੋਨ ਆ ਗਿਆ।
ਅੱਛਾ, ਅੱਜ ਸੰਡੇ ਸੀ ਫਿਰ ਗਏ ਨੀ ਕਿੱਥੇ।
ਨਈਂ-ਨਈਂ ਅੱਜ ਕਿੱਥੇ ਨਹੀ ਗਏ ਘਰ ਹੀ ਸੀ।
ਓਕੇ, ਤੇ ਹੋਰ ਤੁਹਾਡੀ ਕਲਾਸਿਸ ਸਹੀ ਚੱਲਦੀਆਂ ਪਈਆਂ।
ਹਾਂਜੀ-ਹਾਂਜੀ।
ਅੱਛਾ। ਹੋਰ ਦਸੋ ਕੀ ਪਲੈਨ ਹੈ ਮੈਂ ਕਿਹਾ ਅਜ ਸਾਡੇ ਨਾਲ ਡਿਸਕਸ ਕਰਾ ਕੀ ਪਲੈਨ ਹੈ ਤੁਹਾਡਾ ਮਤਲਬ ਪੜ੍ਹਾਈ ਤੋਂ ਬਾਅਦ ਅੱਗੇ ਕੀ ਕਰਨਾ। ਕੁੱਛ ਸੋਚਿਆ ਤੁਸੀ।
ਹਾਂਜੀ ਦੇਖਿਆ ਤੇ ਹੈ ਮਤਲਬ ਕਿ ਸਿਲਾਈ ਉਹ ਹੀ ਸਿੱਖਾਂਗੇ।
ਅੱਛਾ ਮਤਲਬ ਸਿਲਾਈ ਚ ਤੁਹਾਡਾ ਇੰਟਰਸਟ ਹੈ।
ਹ
ਕੁਛ ਟਰਾਈ ਕੀਤਾ ਕੁਛ ਕਦੀ ਬਣਾਇਆ ਕੁਛ ਸੀਨ ਦਾ ਯਾ ਜਿੱਦਾ ਮਤਲਬ ਛੋਟੇ-ਛੋਟੇ ਵਰਕ ਹੁੰਦੇ ਆ।
ਨਹੀ-ਨਹੀ ਹੁਣ ਜਦੋ ਦਸਵੀ ਕਲਾਸ ਦੇ ਬੋਰਡ ਦੀਆ ਛੁੱਟੀਆ ਪੈਂਦੀਆ ਨਾ ਪੇਪਰਾ ਤੋ ਬਾਅਦ
ਹਮ ਉਦੋ, ਉਦੋ ਫੇਰ ਸਿੱਖਿਆ ਨੀ ਤੁਸੀ ਦਸਵੀ ਤੋ ਬਾਦ।
ਨਈ।
ਅੱਛਾ ਚਲੋ ਉਹ ਤਾ ਕੋਈ ਗੱਲ ਨੀ ਉਹ ਤਾਂ ਤੁਸੀਂ ਆਪਣਾ ਕੋਲਜ ਕੰਪਲੀਟ ਕਰਨ ਤੋਂ ਬਾਅਦ ਵੀ ਸਿੱਖ ਸਕਦੇ ਹੋ, ਨਹੀ ਮੈਂ ਇਹ ਕਹਿਣਾ ਚਾ ਰਹੀ ਕੀ ਮਤਲ ਜੈਸੇ ਹੁਣ ਜਿੱਦਾਂ ਤੁਸੀਂ ਕਿਹਾ ਕਿ ਮੈਂ ਸਿਲਾਈ ਸਿੱਖਣੀ ਹੈ। ਤੇ ਫਿਰ ਛੋਟਾ-ਮੋਟਾ ਕੰਮ ਤਰਪਾਇਆ ਹੋਗਿਆ, ਬਟਨ ਲਗਾਣਾ ਹੋ ਗਿਆ
ਨਈ-ਨਈ, ਨਈ-ਨਈ ਬਸ ਹੈਗਾ ਏ ਮਹਿੰਦੀ ਲਗਾਣਾ ਬਸ ਹੁਣਦਾ ਮਹਿੰਦੀ ਲਗਾਦੋ, ਮੇਕਅਪ ਕਰ ਲੋ
ਉਹ ਤੇ ਫਿਰ ਪਾਰਲਰ ਚ ਆ ਗਿਆ ਨਾ, ਤੇ ਤੁਸੀਂ ਅੱਛਾ, ਮਹਿੰਦੀ ਲਾ ਲੈਣੇ ਓ ਤੁਸੀਂ?
ਹਾਂਜੀ-ਹਾਂਜੀ।
ਵਾਹ! ਫੇਰ ਤਾਂ ਸਈ ਐ, ਜੇ ਮਹਿੰਦੀ ਲਗਾ ਲੈਂਦੇ ਓ ਤੇ।
ਮਤਲਬ ਕਿ ਉਹ ਵਾਲੀ ਨੀ, ਵਦੀਆ ਵਾਲੀ, ਅਪਣੇ ਮਤਲਬ ਕਿ ਅਪਣੇ ਈ ਹੱਥ ਤੇ ਲਗਾ ਲੈਣੇ ਆ।
ਹੂੰ, ਫੇਰ ਉਹ ਤੁਸੀਂ ਥੋੜੀ ਪ੍ਰੈਕਟਿਸ ਕਰੋਗੇ ਤਾਂ ਹੋਰ ਵਦੀਆ ਹੋ ਜਾਏਗੀ।
ਜੀ।
ਪਰ ਉਹਦੇ ਵਿੱਚ ਤੁਆਨੂੰ ਫਿਰ ਡੇਲੀ ਨਾ ਮਤਲਬ ਤੁਸੀਂ ਏਦਾਂ ਕਰ ਸਕਦੇ ਓ। ਕਿ ਇੱਕ ਜੈਸੇ ਡਰਾਇੰਗ ਬੁੱਕ ਲੈ ਲੀੱਤੀ ਓਰ ਉਹਦੇ ਤੇ ਜੈੇਸੇ ਡੇਲੀ-ਡੇਲੀ ਪ੍ਰੈਕਟਿਸ ਕੀਤੀ ਡਿਜ਼ਾਇਨਸ ਬਣਾਣ ਦੀ। ਕਿਉਂਕਿ ਜਿੰਨਾ ਹੱਥ ਚਲਾਓਗੇ, ਓੱਨੀ ਸਫ਼ਾਈ ਆਏਗੀ।
ਹਾਂ।
ਬਾਕੀ ਜੇ ਤੁਸੀਂ ਕਦੀ-ਕਦੀ ਲਗਾਓਗੇ ਕਿ ਕੋਈ ਫੰਕਸ਼ਨ ਐ ਓਦੋ ਟਰਾਈ ਕੀਤਾ। ਫਿਰ ਉਹਦੇ ਵਿੱਚ ਨੀ ਹੋ ਪਾਂਦਾ।
ਹਾਂਜੀ-ਹਾਂਜੀ, ਨਈ ਜੈਦਾ ਨੀ ਲਗਾਂਦੀ ਬਸ ਫੰਕਸ਼ਨ ਹੋ ਗਿਆ, ਮਤਲਬ ਕਿ ਵਿਆਹ ਹੋ ਗਿਆ, ਓਂਜ ਈ ਛੁੱਟੀਆਂ ਤਾਂ ਲਗਾ ਲਈ।
ਅੱਛਾ, ਮਤਲਬ ਫਿਰ ਸ਼ੌਕ ਕਿਦਾ ਤੁਆਨੂੰ ਜੈਦਾ ਇੰਟਰਸਟ ਕਿਦੇ ਇਚ ਏ ਪਾਰਲਰ ਚ ਜਾਂ ਸਿਲਾਈ ਚ?
ਮੇਰਾ ਪਾਰਲਰ ਚ।
ਪਾਰਲਰ ਚ, ਫਿਰ ਤੁਸੀਂ ਪਾਰਲਰ ਦਾ ਸਿੱਖਣਾ ਨਾ ਅਗਰ ਮਤਲਬ ਪਾਰਲਰ ਚ ਤੁਆਡਾ ਇੰਟਰਸਟ ਐ। ਨਾਲੇ ਅੱਜਕੱਲ ਤਾਂ ਪਾਰਲਰ ਦੇ ਵਿੱਚ ਓੱਦਾਂ ਵੀ ਬੌਤ ਵਦੀਆ ਕਮਾਈ ਐ।
ਬੌਤ ਜੈਦਾ।
ਮਤਲਬ ਖ਼ਾਸ ਕਰ ਵਿਆਵਾ ਦੇ ਸੀਜ਼ਨ ਚ ਤਾਂ ਇੱਕ-ਇੱਕ ਦਿਨ ਦੇ ਵਿੱਚ ਉਹਨਾਂ ਦੀ ਲੱਖ-ਲੱਖ ਰੁਪਆ ਉਹ ਲੋਕ ਕਮਾ ਲੈਣ। ਦੇਆ, ਮਨ ਦੋ ਜੇ ਦਿਨ, ਦਿਨ ਦੀਆਂ ਤਿੰਨ ਬਰਾਇਡਸ ਵੀ ਆ ਗਿਆਂ ਤੋ ਸੋਚੋ ਅਪਣੇ ਆਪ ਨੂੰ ਕਿ ਤੀਹ ਚਾਲੀ ਹਜ਼ਾਰ ਤੋਂ ਘੱਟ ਤਾਂ ਕਿੱਥੇ ਲੈਂਦੇ ਨੀ ਬਰਾਈਡ ਕੋਲੋਂ, ਬਈ ਜੇ ਤੁਸੀ ਬਰਾਈਡਲ ਮੇਕਅਪ ਕਰਾ ਰਏ ਓ ਤੇ। ਫੇਰ ਉਹਦੇ ਚ ਵੀ ਵੱਖਰੇ-ਵੱਖਰੇ ਮੇਕਅੱਪ ਨੇ ਬਈ ਤੁਸੀਂ ਸਿਗਨੇਚਰ ਕਰਾਣਾ ਤੁਸੀਂ ਸੈਲੀਬ੍ਰਿਟੀ ਕਰਵਾਣਾ ਐ, ਜਾਂ ਮਤਲਬ ਜਿੱਦਾਂ ਦਾ ਵੀ ਉਹਦੇ ਚ ਵੀ ਬੜੇ ਮੇਕਅਪ ਉਹ ਆ ਜਾਂਦੇ, ਹਰ ਮੇਕਅਪ ਦਾ ਰੇਟ ਫਿਰ ਉਹਨਾਂ ਨੇ ਵਧਾਇਆ ਹੋਇਆ। ਹੂੰ, ਮੈ ਈਹੋ ਜੀ ਸੀ ਨਾ ਮੇਰਾ ਪਿੱਛੇ ਮੈਂ ਅੰਗੇਜ ਮੇਂਟ ਤੇ ਮੇਕਪ ਕਰਾਆ ਸੀ, ਤੇ ਉਹਦੇ ਚ ਕੀ ਸਿਸਟਮ ਸੀ ਉਹਨਾਂ ਦਾ ਕਿ ਅਗਰ ਤੁ ਸੀ, ਬੇਸ ਜਿਸੇ ਉਹਨਾਂ ਨੇ ਅਲੱਗ-ਅਲੱਗ ਨਾ ਚਾਰਟ ਬਣਾਏ ਹੋਏ ਆ। ਜੇ ਤੁਸੀਂ ਪਾਰਟੀ ਮੇਕਅਪ ਕਰਾਣਾ ਐ, ਪਾਰਟੀ ਮੇਕਅਪ ਉਹਨਾਂ ਨੇ ਚਾਰ, ਪੰਜ ਮੇਕਅੱਪ ਰੱਖੇ ਦੇਆ। ਕਿ ਬਈ ਪਾਰਟੀ ਮੇਕਅਪ ਚ ਬੇਸਿਕ ਪਾਰਟੀ ਮੇਕਅਪ, ਐਚ ਡੀ ਪਾਰਟੀ ਮੇਕਅਪ। ਸੈਲੀਬ੍ਰਿਟ ਟੀ ਪਾਰਟੀ ਮੇਕਅਪ, ਸਿਗਨੇਚਰ ਪਾਰਟੀ ਮੇਕਅੱਪ, ਏਦਾਂ ਫਿਰ ਉਹਨਾ ਦੇ ਰੇਟ ਅਲੱਗ-ਅਲੱਗ ਐ, ਠੀਕ ਐ, ਓਰ ਫੇਰ ਜਦ ਤੁਸੀਂ ਅੰਗੇਜਮੈਂਟ ਆਲੇ ਮੇਕਅਪ ਕਰਾਣੇ ਆ ਤੇ ਅੰਗੇਜਮੈਂਟ ਚ ਵੀ ਅਲੱਗ-ਅਲੱਗ ਕੈਟੇਗਰੀ ਬਣਾਈ ਦੀ ਐ। ਕਿ ਐੰਗੇਜਮੈਂਟ ਬੇਸਿਕ ਮੇਕਅਪ ਓਰ ਸਿੱਧਾ ਰੇਟ ਲਿਖਿਆ ਹੋਇਆ, ਬੇਸਿਕ ਮੇਕਅਪ ਦਾ ਅੱਠ ਹਜ਼ਾਰ।
ਹਾਂ, ਫਿਰ ਘੱਟ ਵੱਧ ਵੀ ਨੀ ਕਰਦੇ।
ਹਾਂ ਘੱਟ ਵੱਧ ਵੀ ਨਹੀਂ ਕਰਦੇ ਉਰ ਅੱਠ ਹਜ਼ਾਰ ਤਾਂ ਘੱਟ ਜੇ ਹਜੇ ਹੁਣ ਜੇ ਤੁਸੀਂ ਕਿਸੇ ਪ ਪਲਰ ਦੇ ਕੋਲ ਜਾਓਗੇ ਨਾ ਪਪੂਲਰ ਜਿ ਮਲਬ ਕਾਫੀ ਅੱਛਾ ਨਾਮ ਹੋ ਮਾਰਕੀਟ ਇਚ ਉਹਨਾਂ ਦੇ ਰੇਟ ਹੀ ਬੜੇ ਹਾਈ ਫਾਈ ਹੈ ਮਤਲਬ ਆਮ ਬੰਦਾ ਤਾਂ ਅਫੋਰਡ ਵੀ ਨਹੀਂ ਕਰ ਪਾਏਗਾ। ਏਨੇ ਜੈ ਦਾ ਉਹਨੇ ਰੇਟ ਰੱਖੇ ਹੋਏ ਆ, ਇਹਦੇ ਵਿੱਚ ਵੀ ਅੱਠ ਹਜ਼ਾਰ ਉਹਨੇ ਸਟਾਰਟਿੰਗ ਰੱਖ ਹੋਈ ਸੀ ਜਿਸ ਪਰਸਨ ਦੀ ਮੈਂ ਗੱਲ ਕਰਦੀ ਪਈ ਆ ਅੱਠ ਹਜ਼ਾਰ ਸਟਾ ਟੇਗੋਂ ਉਸ ਤੋਂ ਬਾਅਦ ਜੇ ਤੁਸੀਂ ਮਾੜਾ ਜਿਹਾ ਹਲਕਾ ਉੱਪਰ ਟੱਚ ਦਿੰਦੇ ਹੋ ਤਾਂ ਤੁਸੀਂ ਬੋਲਦੇੋ ਕਿ ਨਹੀਂ ਆ ਐਚ ਡੀ ਕਰਾਨਣਾ ਹੈ ਤੋ ਅੱਠ ਹਜ਼ਾਰ ਦਾ ਦਸ ਹਜ਼ਾਰ ਹੋ ਜਾਏਗਾ।
ਹਾਂ।
ਉਸ ਤੋਂ ਅੱਗੇ ਜਾਓਗੇ ਤੇ ਬਈ ਬਾਰਾਂ ਹਜਾ ਜਾ ਤੇ ਏਦਾਂ ਉਹਨਾਂ ਨੇ ਦੋ-ਦੋ ਹਜ਼ਾਰ-ਹਜ਼ਾਰ ਰੁਪਏ ਦਾ ਵਿੱਚ ਸਲੈਬਸ ਬਣਾਈਆਂ ਹੋਈਆਂ ਐ।
ਫੇਰ ਤੇ ਬਰਾਈਡਲ ਤੇ ਫੇਰ ਤੇ ਬ੍ਰਈਡਲ ਦੇ ਕਿੱਡੇ ਚਾਰਜ ਹੁੰਣੇ ਆ।
ਹਾਂ ਉਹੀ ਤਾਂ ਕਹਿ ਰਹੀ ਹਾਂ ਤੁਹਾਨੂੰ ਬ੍ਰਡਲ ਮੇਕਅਪ ਸਿੱਧਾ ਹੀ ਤੀਹ ਹਜ਼ਾਰ ਰੁਪਏ। ਅਗਰ ਉਹ 'ਚ ਤੁਸੀਂ ਏਅਰ ਬ੍ਰਸ਼ ਕਰਾਂਦੇ ਓ ਐਚ ਡੀ ਕਰਾਂਦੇ ਓ। ਤ ਹੋਰ ਵੱਧ ਜੇਗਾ।
ਫਿਰ ਉਹਨਾਂ ਨਾਲ ਕੋਈ ਹੋਰ ਰਜ ਸਿਸਟਰ ਲ ਜਾਂਣਦੇ ਹੋਣੇ ਆ। ਤਿਆਰ ਹੋਣ ਉਹਨਾਂ ਦੇ ਵੀ ਪੈਸੇ ਇਹ ਵੀ ਤੇ ਹੈ। ਇਸੇ ਬੰਦਾ ਕਹਿੰਦਾ ਆਪ ਹਾਂ। ਫੇਰ ਤਾਂ ਹੁੰਂਦਾ ਬਈ ਤੂੰ ਹੀ ਚੱਲ ਜਾ ਜਿੱਦਾ ਵਿਆਹ ਏ ਆਪਾਂ ਘਰ ਹੀ ਹੋ ਜਾਗੇ।
ਹੂੰ ਪਰ ਤਾਂ ਹੈ ਹੀ ਹੈ ਅਗਰ ਬੰਦਾ ਫਿਰ ਆਪਣੀ 'ਚ ਪੋਕਿਟ ਦੇਖ ਕੇ ਚੱਲੇ ਫਿਰ ਤਾਂ ਉਹੀ ਕਹੇਗਾ। ਚਲੋ ਬਈ ਜਿਹੜਾ ਜ਼ਰੂਰੀ ਹੈ ਉਹ ਤਿਆਰ ਹੋ ਜੇ ਬਾਕੀ ਅਸੀਂ ਤੇ ਘਾਰ ਹੀ ਹੋ ਜਾਂਗੇ। ਹਨਾ ਕਿਉਂਕਿ ਬਾਕੀ 'ਚ-'ਚ ਜਿਹਦੇ ਕੋਲ ਹੈ। ਉਹ ਹੋ ਸਕਦੇ ਆ ਤਿਆਰ
ਹਾਂ ਆਵੀ ਐ।
ਜਿਹੜੇ ਵਿਚਾਰੇ ਪਹਿਲਾਂ ਹੀ ਪੂਰੇ ਸੂੁਰੇ ਆ ਉਹ ਤਾਂ ਕੀ ਤਿਆਰ ਹੋਣਗੇ।
ਹਾਂ ਇਹ ਵੀ ਏ ਤੁਸੀਂ ਬਣਾ ਲਈ ਰੋਟੀ।
ਹਾਂ ਸਾਡੀ ਬਣਦੀ ਹੈ ਰੋਟੀ ਜਲਦੀ ਬਣਾ ਲੈਂਦੇ ਆ ਨਾ। ਹੂੰ ਸਾਢੇ ਅੱਠ ਅੱਠ ਸਾਢੇ ਅੱਠ ਵਜੇ ਤੱਕ ਸਾਡੀ ਰੋਟੀ ਬਣ ਜਾਂਦੀ ਐ।
ਅਗਰ ਖਾਂਦੇ ਕਿ ਨਾ ਤੇ ਕੱਠੇ ਬੈਹ ਕੇ
ਹਾਂ ਖਾਣਦੇ ਆਪਾਂ ਕੱਠੇ ਹੀ ਹਾਂ ਜਦੋਂ ਬਈ ਪਾਪਾ ਭਰਾ ਸਾਰੇ ਜਣੇ ਆ ਜਣ। ਫੇਰ ਆਪਾਂ ਖਾਂਦੇ ਆ।
ਹਾਂ ਇਹ ਵੀ ਐ।
ਤੁਹਾਡੀ ਬਣ ਗਈ ਰੋਟੀ ਤੁਸੀਂ ਕਹਿ ਰਹੇ ਸੀ ਮੰਮੀ ਬਣਾ ਰਹੇ ਆ।
ਹਾਂਜੀ-ਹਾਂਜੀ ਬਣ ਗਈ ਬਸ ਬੈਠੇ ਨੇ ਮੰਮੀ ਵੀ
ਅੱਛਾ
ਹਾਂਜੀ
ਹੂੰ ਬਾਕੀ ਮੈਂ ਤੇ ਕਵਾਂਗੇ ਤੁਹਾਨੂੰ ਜੇ ਬਈ ਤੁਸੀਂ ਸਿੱਖਣਾ ਹੈ ਤੇ ਬਈ ਸਟੀਚਿੰਗ ਔਰ ਉਹਦੇ 'ਚ ਹੂੰ ਆਪਣਾ ਇੰਟਰਸਟ ਦੇਖ ਕੇ ਸਿੱਖਣਾ ਕਿਉਂਕਿ ਦੇਖੋ ਤੁਸੀਂ ਪੜ੍ਹਾਈ ਤੋਂ ਬਾਅਦ ਜੋਬ ਵੀ ਕਰੋਗੇ ਨਾ ਤੇ ਜੋਬ ਵੀ ਸਟਾਰਟਿੰਗ ਦੇ ਵਿੱਚ ਮਤਲਬ ਜਾਂ ਤੇ ਹੋਏ ਤੁਸੀਂ ਕਾਫੀ ਅੱਛੀ ਸਕਿੱਲਸ ਗੇਨ ਕਰਕੇ ਫਿਰ ਜੋਬ ਕਰ ਰਹੇ ਹੋ ਫਿਰ ਸੈਲਰੀ ਸਹੀ ਮਿਲਦੀ ਹੈ ਅਗਰ ਤੁਸੀਂ ਬੇਸਿਕ ਐਜੂਕੇਸ਼ਨ ਦੇ ਉੱਪਰ ਜੋਬ ਟਰਾਈ ਕਰੋਗੇ ਨਾ ਤੁਹਾਨੂੰ ਸੈਲਰੀ ਵੀ ਹਜ਼ਾਰ ਤੱਕ ਵੀਹ ਹਜ਼ਾਰ ਤੋਂ ਜ਼ਿਆਦਾ ਨਹੀਂ ਮਿਲੇਗੀ ਵੀਹ ਹਜ਼ਾਰ ਤੱਕ ਹੀ ਮਿਲੇਗੀ, ਮੈਕਸੀਮਮ ਵੀਹ ਹਜ਼ਾਰ ਤੱਕਣ ਉਸ ਤੋਂ ਜ਼ਿਆਦਾ ਨਹੀਂ ਮਿਲੇਗੀ ਉਹੀ ਅਗਰ ਤੁਸੀਂ ਆਪਣਾ ਕੰਮ ਕਰੋਗੇ ਜੇ, ਤੇ ਉਹਦੇ ਵਿੱਚ ਇਹ ਫਾਇਦਾ ਹੈ ਤੁਹਾਡੀ, ਮਰਜ਼ੀ ਤੁਸੀਂ ਜਦੋਂ ਆਪਣਾ ਕੰਮ, ਸ਼ੋਪ ਓਪਨ ਕਰਨੀ ਹੈ ਕਰੋ, ਜਦੋਂ ਨਹੀਂ ਜਾਣਾ ਉਦੋਂ ਹਾਂ, ਜਾਓ ਨਾ ਆਪਣੀ ਮਰਜ਼ੀ ਨਾਲ ਕੰਮ ਕਰੋਗੇ ਕਿਸੇ ਦੀ ਇਹ ਨੀ ਹੈ ਕਿਸੇ ਤੇ ਸੁਣਨਾ ਹੈ ਤੁਸੀਂ ਹੁਣ ਤੋ ਇਹ ਚੀਜ਼ਾਂ ਦਾ ਵੀ ਬੜਾ ਫ਼ਰਕ
ਤੋਂ ਬਾਅਦ ਹੀ
ਅਗਰ ਟਵੈਲਥ ਤੋਂ ਬਾਅਦ ਜੇ ਆਪਾਂ ਮੇਕਅੱਪ ਦਾ ਕੋਰਸ ਸ਼ੁਰੂ ਕਰਦੀਏ ਤਾਂ, ਤੇ ਕੋਈ ਪ੍ਰੋਬਲਮ ਨੀ ਐ ਨਾਂ
ਹਾਂ, ਹਮ-ਹਮ ਜੇ ਤੁਸੀਂ ਟਵੈਲਥ ਤੋਂ, ਬਾਅਦ ਕਰ ਦਿੰਦੇ, ਤਾਂ ਹੋਰ ਵੀ ਵਧੀਆ ਸੀ ਨਾਲ-ਨਾਲ, ਆਪਣੀ ਪੜ੍ਹਾਈ ਕਰੀ ਜਾਂਦੇ, ਨਾਲ-ਨਾਲ ਨਾ, ਮੇਕਅਪ ਦਾ ਕਰੀ ਜਾਂਦੇ ਤੁਹਾਡੇ ਉੱਥੇ ਮਤਲਬ, ਵੈਸੇ ਅ ਮਤਲਬ, ਆਪਣੇ ਲੋਕਲ ਹੈਗੀਆਂ, ਤੁਹਾਡੇ ਉੱਥੇ ਅਕੈਡਮੀ? ਨਹੀਂ ਉਹ ਤਾਂ ਫਿਰ ਟੈਸਟ ਹੁੰਦਾ ਨਾ, ਜਿੱਦਾਂ ਮਤਲਬ ਮੰਨ ਲਓ ਤੁਸੀਂ ਸਿੱਖੋਗੇ। ਤੁਸੀਂ ਦੋ, ਤਿੰਨ ਮਹੀਨੇ ਲਗਾ ਕੇ ਸਿੱਖਿਆ, ਫੇਰ ਉਸ ਤੋਂ ਬਾਅਦ, ਉਹ ਤੁਹਾਨੂੰ ਕਹਿਣਗੇ ਨਾ ਕਿ ਬਈ, ਤਿਆਰ ਕਰਕੇ ਵਿਖਾਓ, ਜਿਸ ਤਰਾਂ ਤੁਹਾਨੂੰ ਇੱਕ ਮੋਡਲ ਦੇ ਦੇਣਗੇ, ਜਾਂ ਕਹਿਣਗੇ ਬਈ ਆਪਣੀ, ਮੋਡਲ ਲੈ ਕੇ ਆਓ ਫੇਰ ਤੁਹਾਨੂੰ ਉਹਨੂੰ ਪੂਰਾ ਰੈਡੀ ਕਰਨਾ ਹੋਏਗਾ, ਸਟਾਰਟਿੰਗ ਮਤਲਬ, ਜੋ ਵੀ ਜ਼ੀਰੋ ਤੋਂ ਲੈ ਕੇ ਜਿੰਨਾ ਵੀ ਉਹਨਾਂ ਨੇ, ਸਿਖਾਇਆ ਮੇਕਅੱਪ ਉਹ ਸਾਰਾ ਫਿਰ ਉਹਦੇ ਵਿੱਚ ਹੀ ਆਪਾਂ ਨੂੰ ਸਾਨੂੰ ਗ੍ਰੇਡ ਮਿਲਦੇ ਆ, ਸਰਟੀਫਿਕੇਟ ਮਿਲਦਾ ਫਿਰ ਜਿੰਨੀ ਮਤਲਬ, ਉਹ ਇਹ ਫਾਇਦਾ ਹੋ ਜਾਂਦਾ ਹੈ, ਕਿ ਜੇ ਤੁਸੀਂ ਕਿਸੇ ਸਕਿਲਡ ਬੰਦੇ ਕੋਲ ਸਿੱਖੋਗੇ ਫਿਰ ਕੱਲ ਨੂੰ ਤੁਸੀਂ, ਆਪਣਾ ਓਪਨ ਕਰਦੇ ਹੋ ਪਾਰਲਰ ਇੱਕ ਲੋਕਾਂ ਦਾ ਇੰਟਰਸਟ ਬਣ ਜਾਂਦਾ ਹੈ ਏ, ਇੱਕ ਉਹਨਾ ਦਾ ਟਰਸਟ ਵੀ ਹੁੰ ਦਾ, ਟ੍ਸਟ ਫੈਕਟਰ ਤੁਸੀਂ ਗੇਨ ਕਰ ਲੈਂਦੇ ਹੋ, ਕਿ ਹਾਂ ਬਈ, ਇਸ ਬੰਦੇ ਨੇ ਉਹਦੇ ਕੋਲ ਸਿੱਖਿਆ ਸੀ ਤੋ ਫਿਰ, ਤੁਹਾਡੇ ਕੋਲ ਜੇ ਮੰਨ ਲਓ ਤੁਸੀਂ ਸਟਾਰਟਿੰਗ ਵਿੱਚ ਹੀ ਅੱਛਾ ਉਹਨਾ ਨੂੰ ਕਰਕੇ ਦੋਗੇ, ਕਲਾਇੰਟ ਨੂੰ ਅੱਛੀ ਤਰ੍ਹਾਂ ਹੈਂਡਲ ਕਰੋਗੇ, ਅੱਛੀ ਸਰਵਿਸ ਦੋਗੇ, ਫਿਰ ਉਹ ਨਾਮ ਬਣ ਫਿਰ ਅੱਗੇ-ਅੱਗੇ ਕਲਾਇੰਟਸ ਚ
ਹਾਂ-ਹਾਂ
ਫੇਰ ਮਤਲਬ ਕਿ, ਅਗਰ ਆਪਣੀ ਖੋਲੋ ਸਰਟੀਫਿਕੇਟ ਵੀ ਮਿਲਦਾ ਉਹ ਵੀ ਦਿਖਾਣਾ ਪੈਂਦਾ, ਹੈਗਾ
ਉਹ ਜੇ ਤੁਸੀਂ ਲਗਾਓਗੇ ਨਾ, ਹੁਣ ਇੱਕ ਗੱਲ ਦੇਖੋ, ਤੁਸੀਂ ਖੁਦ ਸੋਚੋ ਹੁਣ ਛੋਟੇ ਮੋਟੇ, ਪਾਰਲਰ ਖੁੱਲ੍ਹੇ ਦੇ, ਹੁੰਦੇ ਆ ਠੀਕ ਹੈ, ਪਰ ਉਹਨਾਂ ਤੇ, ਲੋਕ ਨਹੀਂ ਜਾਂਦੇ ਲੇਕਿਨ ਇਹੀ ਔ ਅਗਰ ਕਿਸੇ ਬੰਦੇ ਨੇ, ਪ੍ਰੋਪਰ ਸਿੱਖਿਆ ਦਾ ਹੋਏ, ਤੁਸੀਂ ਦੇਖੋ ਕਿ ਹਾਂ ਬਾਈ ਕੋਈ ਕਿਸ ਕਿਸੇ ਨੂੰ ਤੁਸੀਂ ਵਿਆਹ ਚ ਵੇਖਿਆ, ਉਹ ਸੋਹਣਾ ਲੱਗਦਾ ਪਿਆ, ਤੁਸੀਂ ਪੁੱਛਦੇ ਹੋ ਨਾ ਕਿੱਥੋਂ, ਤਿਆਰ ਹੋਏ ਹੋ?
ਹਮ -ਹਮ।
ਫੇਰ ਉਹ ਕਹਿੰਦਾ, ਬੀ ਮੈਂ ਉੱਥੋਂ ਤਿਆਰ ਹੋਇਆ, ਫਿਰ ਤੁਸੀਂ ਉਹਨਾਂ ਕੋਲ ਜਾਂਦੇ ਹੋ, ਜਦੋਂ ਤੁਸੀਂ ਤਿਆਰ ਹੋਣਾ ਹੋਏ।
ਹਾਂ, ਇਹ ਤਾਂ
ਤਾਂ, ਇਹ ਚੀਜ਼ਾਂ ਬੜੀਆਂ ਫ਼ਰਕ ਪਾਉਂਦੀਆਂ
ਹਾਂ, ਇਹ ਤੇ ਹੈਗਾ ਏ।
ਹਮ, ਤੇ ਇਹ ਹੀ ਚੀਜ਼ ਮੈਂ ਬੋਲ ਰਹੀ ਹਾਂ, ਨਾ ਸੇਮ, ਸਿਲਾਈ ਦਾ ਵੀ ਏਦਾਂ ਹੀ ਹੈ। ਜਿੰਨਾ ਵਧੀਆ ਕੰਮ ਕਰਕੇ ਦੋਗੇ, ਉਨੇ ਜ਼ਿਆਦਾ ਲੋਕ ਜੁੜਦੇ ਰਹਿਣਗੇ। ਹੁਣ, ਕਿਸੀੇ ਦੀ ਕਿਸੇ ਦੀ ਫਿਟਿੰਗ ਆਉਂਦੀ ਹੈ, ਕਿਸੇ- ਕਿਸੇ ਦੀ ਫਿਟਿੰਗ ਨਹੀਂ ਆਉਂਦੀ, ਫਿਰ ਤੁਸੀਂ ਜਾਂਦੇ ਵੀ ਉਹਦੇ ਕੋਲ ਹੀ ਹੋ ਜਿਹਦੀ ਫਿਟਿੰਗ ਆ ਜੇ।
ਹਾਂ, ਉਹ ਤਾਂ ਹੈਗਾ ਐ।
ਹਾਂ, ਹੁਣ ਇਹ ਸਾਰੀ ਚੀਜ਼ਾਂ ਬੜੀਆਂ ਮੈਟਰ ਕਰਦੀਆਂ।
ਤੁਸੀਂ ਸਿੱਖਿਆ।
ਹਾਂ, ਮੈਂ ਵੀ, ਮੈਂ ਅਪਣੇ ਮੈਂ ਪਲੱਸ ਟੂ ਤੋਂ ਬਾਦ ਸਟੀਚਿੰਗ ਸਿੱਖੀ ਸੀ। ਪਲੱਸ ਟੂ ਤੋਂ ਬਾਅਦ, ਮੈਂ ਦੋ ਜਾਂ ਤਿੰਨ, ਮਹੀਨੇ ਸਟਿਚਿੰਗ ਤੇ ਲਗਾਏ ਆ। ਤੇ ਤਾਂ ਤੇ ਮੈਂ ਮਤਲਬ, ਸਿੰਪਲ ਜੈਸੇ ਬੇਸਿਕ ਸੂਟ ਸੀਣਾ ਹੋ ਗਿਆ। ਇਹ ਸਬ ਮੈਂ ਸਿੱਖਿਆ ਸੀ ਤੂੰ ਹੁਣ ਇਨਾ ਹੈ ਕਿ ਬਈ ਮੈਨੂੰ ਅਪਣਾ ਸੂਟ ਸੀਣਾ ਹੋਏ ਤੋ ਮੈਂ ਕੁੱਝ ਸੀ ਸਕਦੀ ਆ।
ਹਾਂ, ਇਹ ਤਾਂ ਹੈਗਾ, ਫਿਰ ਤੁ ਫਿਰ ਤੁਸੀਂ ਯੂਟਿਊਬ ਤੇ ਵੀ ਵੇਖਦੇ ਈ ਹੋਵੋਗੇ। ਜੋ ਚੀਜ਼ ਨਈ ਸਮਝ ਆਂਦੀ।
ਹਾਂ, ਜੈਸੇ ਹੁਣ ਉਹੀ ਨਾ ਤੁਸੀਂ ਸੋਚੋ, ਪਲੱਸ ਟੂ ਚ ਮੈਂ ਸਿੱਖਿਆ ਸੀ ਪਲੱਸ ਟੂ ਕੀਤਯਾ ਵੀ ਮੈਨੂੰ ਪੰਜ, ਛੇ ਸਾਲ ਹੋਗੇ ਆ।
ਹਾਂਜੀ, ਹਾਂਜੀ।
ਛੇ ਸਾਲ ਹੋ ਗਿਆ ਮੈਨੂੰ ਪਲੱਸ ਟੂ ਕੀਤਾ ਤੇ ਹੁਣ ਉਹ ਪਲੱਸ ਟੂ ਕਰਨ ਤੋਂ ਬਾਦ ਹੁਣ ਕਈ ਚੀਜ਼ਾਂ ਮ ਵੈਸੇ ਤਾਂ ਹੈ ਨੀ ਕੀ ਮੈ ਡੇਲੀ- ਡੇਲੀ ਬੈਠ ਕੇ ਸੀਨੀ ਪਈਆਂ। ਡੇਲੀ ਵਾਲੇ ਬੰਦੇ ਨੂੰ ਤਾਂ ਯਾਦ ਰਏਗਾ, ਮੇਰਾ ਤਾਂ ਹੁੰਦਾ ਕਿ ਕਦੀ ਹੋਇਆ ਕੋਈ ਸੀ ਸੂਟ ਸਿੱਤਾ ਨਾ ਸਿੱਤਾ ਸੀ। ਹਾਂ, ਤੋ ਉਹਦੇ ਵਿੱਚ ਅਸੀਂ ਕਈ ਚੀਜ਼ਾਂ ਭੁਲ ਵੀ ਜਾਂਦੀਆਂ ਬਟ ਇਹ ਹੁੰਦਾ ਵੀ ਥੋੜਾ ਜਿਹਾ ਯੂਟਿਊਬ ਤੋਂ ਇੱਕ ਵੀਡੀਓ ਦੇਖੋ ਉਹ ਤੋਂ ਯਾਦ ਆ ਜਾਂਦਾ ਐ ਕਿ ਹਾਂ ਬ ਏਦਾਂ ਸੀ। ਮੈਨੂੰ ਇੰਨਾ ਟਾਈਮ ਨੀ ਲੱਗਦਾ ਫੇਰ, ਉਹ ਹੋ ਜਾਂਦੀ ਐ ਸਈ।
ਹਾਂ, ਐ ਰੀ ਤੇ ਹੈ।
ਹੂੰ।
ਹੂੰ।
ਚਲੋ ਦੇਖਣਾ ਪਤਾ ਨਾ ਦੁ ਦੱਸਿਆ ਜੇ ਤੁਆਨੂੰ ਲੱਗੇ ਸਈ, ਅਗਰ ਤੁਸੀਂ ਸਟਾਰਟ ਕਰੋਗੇ ਮੈਂ ਤੇ ਕਵਾਂਗੀ ਕਿ ਹੁਣੇ ਹੀ ਤੁਸੀਂ ਅਪਣੀ ਸੋਚ ਕੇ ਕਿ ਸਿਲਾਈ ਤੇ ਜਾਣਾ ਯਾ ਪਾਰਲਰ ਤੇ ਜਾਣਾ? ਇੱਕ ਚੀਜ਼ ਡਿਸਾਈਡ ਕਰਕੇ ਹੁਣੇ ਤੋਂ ਸਟਾਰਟ ਕਰਦੋ, ਇਹਦੇ ਚ ਤੁਆਡਾ ਟਾਈਮ ਵੀ ਬਚੇਗਾ
ਹੂੰ, ਹੂੰ।
ਓਰ ਇੱਕ ਤੁਆਨੂੰ ਅੱਗੇ, ਅੱਗੇ ਵੀ ਫਾਇਦਾ ਹੋ ਜਾਏਗਾ। ਠੀਕ ਐ, ਬਾਕੀ ਜੇ ਤੁਆਨੂੰ ਕੋਈ ਡਾਊਟ ਹੋਏ ਯਾ ਕੁਛ ਹੋਰ ਹੀ ਫੋਰਮੇਸ਼ਨ ਚਾਈਦੀ ਓਏ, ਤੁਸੀਂ ਮੈਨੂੰ ਕੋਲ ਕਰ ਲਈਓ।
ਅੱਛ ਛਾ ਠੀਕ।
ਠੀਕ ਐ, ਚਲੋ ਬਾਏ।
ਠੀਕ ਬੈ।